ਹੈਲੋ, ਹਾਂਜੀ। ਸਾਸੀ ਕਾਲ ਠੀਕ ਓ। ਕੀ ਵਧੀਆ। ਤੁਸੀਂ ਦੱਸੋ ਕੀ ਕਰ ਰਹੇ ਓ? ਅੱਛਾ-ਅੱਛਾ।
ਬੱਚਾ ਆਪ 'ਚ ਗੱਲ ਕਰਨੇ। ਸੋਚਾ ਆਪ ਸੇ ਥੋੜਾ ਸਾ ਗੱਲ ਕਰ ਲੇਤੇ ਹੈ ਇਸੀ ਲੀਏ ਬਸ।
ਅੱਛਾ ਕੋਈ ਬਾਤ ਨੀ ਬਹੁਤ ਅੱਛਾ ਕੀਆ। ਅੱਛਾ ਮੈਸੇ ਵਟਸਐਪ ਦੇ ਤੁਸੀਂ ਮੈਸੇ ਕਰ ਰਹੇ ਸੀ?
ਹੂੰ
ਵਟਸਐਪ ਤੇ ਮੈਸੇਜ ਤੁਸੀਂ ਕਰ ਰਹੇ ਸੀ ਨਾ? ਹੈਲੋ
ਹਾਂਜੀ ਹਾਂ ਮੈਂ ਹੀ ਕਰੀ।
ਓਕੇ-ਓਕੇ, ਹੋਰ ਦੱਸੋ ਗਰਮੀ ਕਿੱਦਾਂ ਦੀ ਹੈ ਤੁਹਾਡੇ ਉੱਧਰ?
ਜੀ ਬਹੁਤ ਹੈ, ਯਹਾਂ ਪਰ। ਜੀ-ਜੀ ਬਹੁਤ ਜ਼ਿਆਦਾ ਗਰਮੀ ਬੈਠ ਰਹੀ ਹੈ, ਘਰ ਸੇ ਬਾਹਰ ਜਾਨੇ ਕਾ ਦਿਲ ਨਹੀ ਕਰ-
ਸੱਠ ਅੱਛਾ-ਅੱਛਾ ਨਹੀਂ ਸਾਡੇ ਇੱਥੇ ਠੀਕ ਏ। ਮੌਸਮ ਠੀਕ ਹੋ ਗਿਆ ਦਿਨੇ ਹੁੰਦੀ ਏ ਥੋੜੀ ਗਰਮੀ। ਚਾਰ ਘੰਟੇ, ਬਟ ਸ਼ਾਮ ਨੂੰ ਮੌਸਮ ਠੀਕ ਹੋ ਜਾਂਦਾ। ਵਧੀਆ ਹੋ ਗਿਆ ਮੌਸਮ ਅੱਜ, ਬਾਰਿਸ਼ ਦਾ ਹੈਗਾ। ਕਿ ਸ਼ਾਇਦ ਹੋਵੇ ਵਾਰਿਸ਼ ਪਰ ਲੱਗ ਨੀ ਰਿਹਾ ਸੀ। ਹੋਣੀ ਚਾਹੀਦੀ ਸ਼ਾਮ ਨੂੰ ਬਾਰਿਸ਼ਾਂ ਹਨਾਂ।
ਹਾਂਜੀ-ਹਾਂਜੀ ਵੋ ਤੋ ਹੋਨੀ ਚਾਹੀਏ ਬਹੁਤ ਜਿਆਦਾ
ਸ਼ਾਮ ਦੀ ਬਾਰਿਸ਼ ਦਾ ਕੋਈ ਹੋਰ ਈ, ਨਜ਼ਾਰਾ ਹੁੰਦਾ ਵਾ।
ਜੀ-ਜੀ
ਹੂੰ ਹਾਂ ਯੇ ਤੋ ਹੈ।
ਹੋਰ ਦੱਸੋ।
ਹੂੰ ਕਿਆ ਦੱਸਿਆ ਜੀ ਬਸ-
ਕੀ ਖਾਧਾ? ਦਿਨੇ ਕੀ ਖਾਧਾ?
ਜੀ ਅਭੀ ਬਨਾਏਗੇ ਅਭੀ ਬਨਾਏ ਨੀ।
ਅੱਛਾ ਅਭੀ ਕੁਛ ਨੀ ਬਨਾਇਆ।
ਹੂੰ
ਅੱਛਾ ਅੱਛਾ ਅੱਛਾ ਡਿਨਰ ਕਾ ਕਿਆ ਪਲੈਨ ਹੈ ਆਜ, ਬਾਹਰ ਖਾਨਾ ਜਾਂ ਘਰ ਹੀ?
ਨਹੀਂ-ਨਹੀਂ ਇਧਰ ਮੇ ਹੀ ਖਾਨਾ ਹੈ ਆਜ ਤੋਂ ਬਾਹਰ ਨੀ ਜਾਨਾ ਕਹੀ ਵੀ।
ਅੱਛਾ-ਅੱਛਾ
ਕੰਮ ਕੰਮ ਕਰ ਹਾਂ ਬਟ, ਕਭੀ-ਕਭੀ ਖਾਨਾ ਚਾਹੀਏ ਬਾਹਰ ਜਾ ਕੇ। ਵੀਕੈਡ। ਵੀਕੈਡ ਪੇਪਰਬੋਟ ਜਾਣਾ ਚਾਹੀਏ। ਅੱਛਾ ਰਹਿਤਾ‌ ਵਹਾ।
ਹਮ ਬੀਕਾਨੇਰਤੇ ਤੋ ਨਿਕਲ ਜਾਤੇ ਨਿਕਲ ਜਾਤਾ ਕਿਉਂਕਿ
ਏਦਾਂ ਹੁੰਦਾ ਕਿ ਚਲੋ ਵੀਕਐਂਡ ਹੈ ਤੇ ਚਲਾਂਗੇ ਬਾਹਰ। ਅੱਜ ਘਰ ਖਾਣਾ ਨੀ ਬਣਾਉਣਾ ਪਊਗਾ ਸਾਨੂੰ ਹਾਂ ਲੇਡੀਜ਼ ਦਾ ਸ਼ੌਕ ਹੁੰਦਾ ਕਿ ਚਲੋ ਠੀਕ ਹੈ। ਵੀਕੈਡ ਤੇ ਚਲੀਏ ਬਾਹਰ
ਹਮ ਹਮਕੋ ਵੀ ਥੋੜਾ ਸਾ ਜੀ ਜੀ ਉਹਨੂੰ ਛੁੱਟੀ ਮਿਲ ਜਾਤੀ ਹੈ ਨਾ ਥੋੜਾ ਸਾ ਇਸ ਲਈ ਅਸਲੀ ਬੋਲ ਰਹੇ ਥੇ ਹਮ। ਥੋੜਾ ਫੈਮਿਲੀ ਕੇ ਸਾਥ ਟਾਈਮ ਵੀ ਸਪੈਂਡ ਕਰਨ ਟਾਈਮ ਲ ਜਾਤਾ ਹੈ ਥੋੜਾ ਸਾ
ਹਾਂ ਉਹ ਤਾਂ ਹੈਗਾ ਹਮ। ਹੋਰ ਕੁਛ? ਬਸ ਕੁਛ ਨੀ। ਫ੍ਰਰੀ ਹੀ ਬੈਠਾ ਸੀ ਮੈਂ ਵੀ‌ ਸੋਚ ਰਿਹਾ ਸੀ ਚਲੋ ਕਾਲ ਕਰਦੇ ਹਾਂ। ਕਿਸੇ ਨੇ ਗੱਲ ਕਰਦੇ ਹਾਂ। ਕਿਸੇ ਦੇ ਕੋਈ ਅੱਛ ਹਮ ਕਿਸੇ ਦੀ ਕੋਈ ਅੱਛੀਆਂ ਗੱਲਾਂ ਸੁਣੀਏ। ਲੋਕੀ ਬਹੁਤ ਇੱਥੇ ਇੰਟਰਸਟਿੰਗ- ਇੰਟਰਸਟਿੰਗ ਲੋਕ ਲੋਕ ਆਂ ਨੇ ਆਪਣਾ ਜੇਕਰ ਕਰਦੇ ਅੱਛੀਆਂ ਅੱਛੀਆਂ ਗੱਲਾਂ ਕਰਦੇ ਆ।
ਜੀ ਜੀ ਜੀ।
ਹਰ ਇੱਕ ਇਨਸਾਨ ਤੋਂ ਕੁਛ ਨਾ ਕੁਛ ਨਈ ਚੀਜ਼ ਪਤਾ ਲੱਗਦੀ ਹੈ ਕਿ ਦੁਨੀਆਂ ਕਿਹੜੇ ਪਾਸੇ ਨੂੰ ਜਾ ਰਹੀ ਹੈ।
ਜੀ ਬਿਲਕੁਲ।
ਹੋਰ ਬੜੀਆ ਹੈ ਕੁਛ ਖ਼ਾਸ ਨਹੀਂ ਹੈ। ਆਪ ਬਤਾਏ? ਓਕੇ। ਇਸ ਸਾਲ ਗਰਮੀ ਮੈਂ ਕਹੀ ਟ੍ਰਿਪ ਨਹੀਂ ਮਾਰਾ ਕਹੀ ਘੁੰਮਨਗ ਕਾ
ਮਨ ਤੋ ਮਨ ਤੋ ਬਹੁਤ ਕਰਦਾ ਕਿ ਤਾਂ ਬਾਹਰ ਚੱਲੇਗਾ ਲੇਕਿਨ ਮੌਸਮ ਦੇਖ ਨਾ ਥੋੜਾ ਬੌਤ ਕਰ ਲਤਾ ਹੈ ਬੱਚੇ ਵੀ ਬਹੁਤ ਕਹਿ ਰਹੇ ਹੈ ਚਲੀਏ ਚਲੋ ਕਹੀ ਪ ਚਲਦੇ ਮੈਂ ਕਿਹਾ ਚਲੇ ਗੇ। ਠਹਿਰੋ ਅਬੀ ਥੋੜਾ ਸਾ
ਹਮ ਓਤੇ ਹੈਗਾ। ਜਾਣਾ ਚਾਹੀਦਾ ਕਿਤੇ ਨਾ ਕਿਤੇ। ਗਰਮੀ ਦਾ ਅੱ ਮੇਰਾ ਮੈਂ ਬਿਜੀ ਸੀ ਬਟ ਮੈਂ ਵੀ
ਸਭ ਬਹੁਤ ਪਸੰਦ ਹੈ ਲੇਕਿਨ ਓਹੀ ਆ ਨਾ ਪਲਾਨ ਨਹੀਂ ਹੋ ਪਾ ਰਿਹਾ ਹੈ। ਮੈਂ ਨਹੀਂ ਗਈ ਅਭੀ ਤਕ
ਓਕੇ।
ਮੇਰਾ ਵੀ ਇਹ ਮੰਥ ਦਾ ਸ਼ਡਿਊਲ ਪ੍ਰੋਪਰ ਬਿਜੀ ਹੈ। ਅਗਲੇ ਮੰਥ ਦਾ ਵੀ ਸ਼ਡਿਊਲ ਬਿਜ਼ੀ ਹੈ ਟਾਈਮ ਨਹੀਂ ਹੈ ਕੋਈ ਤੇ ਫਿਰ ਮੇਰਾ ਵੀ ਕੈਂਸਲ ਹੀ ਹੋਇਆ ਹੈ ਕਿ ਪਲੈਨ ਕਿ ਕਿੱਥੇ ਜਾਣਾ? ਕਿੱਥੇ ਨਹੀਂ ਜਾਣਾ ਵ?
ਹਮ।
ਬਟ ਦੇਖਦੇ ਆਂ ਕੋਈ ਜੇ ਕੀਤੇ ਅਚਾਨਕ ਪਲੈਨ ਬਨ ਜਾਂਦਾ ਤੇ ਫੇ ਕਰਾਂਗੇ ਕੋਸੀ਼ਸ਼ ਜਾਣ ਦੀ ਕੀਤੇ ਨਾ ਕੀਤੇ।
ਜੀ-ਜੀ
ਬਟ ਕੇਆ?
ਮੁਝੇ ਵੀ ਈਨਫੋਮ ਕਰਨਾ ਅਗਰ ਹੋਗਾ ਮੇਰਾ ਪਲਾਨ ਤੋ ਹਮ ਵੀ ਚਲੇਗੇ ਸਾਥ ਮੇ।
ਕੋਈ ਬਾਤ ਨੀ ਕੋਈ ਬਾਤ ਨੀ ਕਰੇਗੇ ਆਪ ਕੋ ਈਨਫੋਮ। ਆਜ ਡੀਨਰ ਮੈਂ ਕੇਆ ਬਣਾਨਾ ਐ?
ਹੂੰ ਅਬੀ ਦੇਖ ਤੈਂ ਹਸਬੈਂਡ ਆਏਂਗੇ ਓ ਜੋ ਬੋਲੇਗੇ ਬਣ ਜਾਏਗਾ ਖਾਨਾ ਹਮ ਸਭ ਲੇਟ ਈ ਖਾਤੇ ਹੈ ਥੋੜਾ ਸਾ ਤੋ ਹੋ ਜਾਤਾ ਹੈ ਫਟਾਫਟ ਸੇ।
ਓਕੇ
ਹੂੰ-ਹੂੰ।
ਠੀਕ ਐ ਠੀਕ ਐ।
ਹੂੰ ਵੈਸੇ, ਸੋਚ ਰਈ ਥੋੜਾ ਸਾ ਨਾ ਜੋ ਵੀ ਹੋਗਾ ਹਲਕਾ-ਫੁਲਕਾ ਸਾ ਜੀ-ਜੀ
ਕੀ ਕੈਂਦੇ ਓ? ਕੇਆ? ਅੱਛਾ ਛਾ-ਛਾ ਔਰ ਤਾਂ ਬਤਾਓ ਆਪ ਕੋ ਖਾਣੇ ਮੈਂ ਕੇਆ- ਕੇਆ ਪਸੰਦ ਐ?
ਮੁਝੇ ਖਾਣੇ ਮੇ ਬੌ ਕਮ ਚੀਜ਼ੇ ਪਸੰਦ ਹੈਂ।
ਮੈਂ ਬਹੋਤ ਕਮਦੇ ਲੀ, ਜਾਦਾ ਕੁਛ ਨੀ ਮਤਲੇ ਨੋਰਮਲ ਜੋਤ ਐ, ਸਭ ਖਾ ਲ ਮ ਐਸਾ ਨਈ ਐ ਕੇ ਕੁਛ ਫੇਮਾਏ ਕੇ ਮੁਜੇ ਜੈਹੀ ਪਸੰਦ ਐ, ਜੀ-ਜੀ ਪੈਓਰ
ਵੈਜ ਓਨਲੀ ਵੈੱਜ।
ਓਨਲੀ ਵੈਜ਼?
ਹੂੰ
ਓਕੇ
ਹੂੰ
ਮੀਠੇ ਮੈਂ ਕੇਆ ਪਸੰਦ ਐ?
ਮੀਠੇ ਮੇ ਤੋ ਸਭ ਕੁਛ ਖਾ ਲੇਤੀ ਹੂੰ।
ਅੱਛਾ
ਉ ਹੂੰ
ਮੇਰੀ ਤਰਾ ਮੁਝੇ ਮੀਠਾ ਜੋ
ਹਾਂ ਐਂਵੇ ਤਾਂ ਮਜ਼ੇ ਵੀ ਬੌਤ ਹੁੰਦਾ ਏ ਏਕ-ਦੋ ਬੋਲੇ ਸਖਾ ਲੇਤੀ ਹੂੰ ਮੈ
ਹੂੰ
ਜੀ
ਕੋਏਆ ਕੋਈ ਧੁਆਡੀ ਕੋਈ ਫੇਵਰੀ ਡੀਸ਼?
ਹੂੰ ਰਸਮਲਾਈ ਬੌਤ ਪਸੰਦ ਐ।
ਕੇਆ ਅੱਛਾ ਛਾ ਰਸ ਮਲਾਈ ਹਾਂ, ਹਾਂ
ਕਿਉਂਕਿ ਉਹ ਲਾਈਟ ਥੋੜਾ ਲਾਈਟ ਮੀਠਾ ਭੀ ਹੋਤਾ ਹੈ ਉਸੇ ਔ ਅੱਛੀ ਭੀ ਲਗਤੀ ਐ
ਠੰਡੀ ਠੰਡੀ ਹੋ ਬਹੁਤ ਮਜ਼ਾ ਆ ਜਾਤਾ ਐ
ਔਰ ਆਪ ਕੋ
ਦੇੋ ਮੇਰੇ ਕੋ ਇਹ ਕਿ ਜਲੇਬੀ ਪਸੰਦ ਹੈ ਮੇਰੇ ਕੋ ਗਰਮ ਗਰਮ ਜਲੇਬੀ ਹੋ ਓਰ ਉਸਕੇ ਸਾਥ ਕੋਈ ਕਰੀਮ ਹੋ ਅੱਛੀ ਸੀ ਕਰੀਮ ਹੋ ਉਸਕੇ ਸਾਥ ਹਾਂ ਹਾਂ ਹਾਂ ਉਹ ਮੁਝੇ ਬਹੁਤ ਪਸੰਦ ਹੈ
ਹੂੰ ਹੂੰ ਹੂੰ ਜੋ ਮੇਰੇ ਜੀ ਆ ਉਹ ਵੀ ਰਬੜੀ ਓਰ ਜਲੇਬੀ ਬਹੁਤਨੇ ਪਸੰਦ ਉਹਨ ਕੋਈ ਵੀ ਮਿਠਾਈ ਪਸੰਦ ਨਈ ਐ ਰਬੜੀ ਜਲੇਬੀ ਰਬੜੀ ਜਲੇਬੀ ਜਾ ਫਿਰ ਉਸ ਯਾਦ ਉਸ ਗਰਮ ਦੂਧ ਹੋ ਜਾਂ ਫਿਰ ਰਬੜੀ ਹੋ ਖਾਤੇ ਹ ਬਹੁਤ
ਹ
ਹੂੰ
ਸਹੀ ਐ ਸਹੀ ਐ ਐ ਕੌਣਸੀ ਪਲੇਸ ਕੋਈ ਆਪ ਕੀ ਫੇਵਰੇਟ ਪਲੇਸ
ਅ ਘੁੱਮਣੇ ਕਾ ਤੋ ਮੁਜੇ ਬਹੁਤ ਸ਼ੌਕ ਐ ਸੱਚੀ ਮੈਂ ਕਹੀ ਮਤਲਬ ਕਿ ਕੋਈ ਅੱਛੀ ਜਗਾ ਹੋ ਬੈਸਟ ਹੈ ਵਰਨਾ ਹਾਂ
ਹਰ ਇਨਸਾਨ ਕੀ ਕੋਈ ਨਾ ਕੋਈ ਲਾਈਫ ਫੇਵਰੇਟ ਪਲੇਸ ਹੋਤੀ ਹੈ ਨਾ ਕਿ ਮੇਰੀ ਇਹ ਫੇਵਰੇਟ ਪਲੇਸ ਐ ਮੁਝੇ ਯਾਂ ਜਾਨਨਾ ਐ ਜਹਾਂ ਮੈਂ ਬਾਰ ਬਾਰ ਜਾਤੀ ਹੂੰ ਜਾਤਾ ਹੂੰ ਕਿ ਮੈਨੂੰ
ਜੀ ਜੀ
ਉਹ ਕੌਣ ਸੀ ਐ ਤੁਹਾਡੀ
ਹੂੰ ਹੂੰ ਹੂੰ ਮੁਜੇ ਵੈਸੇ ਪੰਜਾਬ ਬਹੁਤ ਅੱਛਾ ਲੱਗਤਾ ਹੈ ਪੰਜਾਬ ਜੋ ਸ਼ਿਮਲਾ ਗਏ ਥੇ ਹਮ ਨੇ ਪੰਜਾਬ ਸਟੇ ਕੀਆ ਥਾ ਹਮੇਂ ਬਹੁਤ ਮਜ਼ਾ ਆਇਆ ਥਾ ਬਹੁਤ ਬਹੁਤ ਖੂਬਸੂਰਤ ਜਗਾ ਹੈ ਜੀ ਜੀ ਬਾਕੀ ਹੈ ਸ਼ਿਮਲਾ ਵੀ ਬਹੁਤ ਅੱਛਾ ਲੱਗ ਇੱਕ ਹੀ ਦੋ ਵਾਰ ਗਏ ਆ ਬਸ ਲੇਕਿਨ ਹਾਂਜੀ ਬਹੁਤ ਸੁੰਦਰ ਜਗ੍ਹਾ ਹੈ ਹੂੰ ਹੂੰ ਬਹੁਤ ਨਾਲਇਕ ਐ ਜੀ
ਹੂੰ ਕਸ਼ਮੀਰ ਨਹੀਂ ਗਿਆ ਘੁੰਮਨੇ ਕਭੀ
ਦੱਸ
ਕਸ਼ਮੀਰ ਕਿਆ ਬਾਤ ਐ ਕਸ਼ਮੀਰ ਕਿਤਨਾ ਖੂਬਸੂਰਤ ਬਹੁਤ ਔਰ ਦੈਨ ਉਸਕੇ ਬਾਅਦ ਠੰਡਾ ਲ ਮਨ ਨਹੀਂ ਕਰਦਾ ਕਸ਼ਮੀਰ ਸੇ ਨਿਕਲਨੇ ਕਾ
ਮੈਂ ਤਾਂ ਵੀਡੀਓ ਕਲ ਪੇ ਦੇਖਾ ਐ ਬਹੁਤ ਵੈਸੇ ਤਾਂ ਜਗ੍ਹਾ ਦੇਖੀ ਆਪ ਇੰਡੀਆ ਸੇ ਬਾਹਰ ਨਿਕਲੋ ਬਹੁਤ ਸਾਰੀ ਜਗਾਾ ਹੈ ਜੈਸੇ ਕਹੀ ਭੀ ਚਲੇ ਜਾਓ ਸਭ ਜਗਾ ਘੁੰਮੇ ਪੇ ਅੱਛਾ ਲੱ ਜਾਂ ਇਨਸਾਨ ਰਹਿ ਰਿਹਾ ਹੋਤਾ ਨਾ ਉਹ ਬਸ ਉੇ ਵਹੀ ਜਗਾ ਪਸੰਦ ਨਹੀਂ ਆਤੀ ਸਭ ਅੱਛਾ ਲਗਦਾ ਹੈ ਕਿਉਂਕਿ ਜ ਪਿਰ ਗੁਜ਼ਾਰਾ ਕਰਨਾ ਹੋਤਾ ਐ ਉਹ ਚੀਜ਼ੇ ਸ ਬੋਰ ਹੋ ਜਾਤਾ ਉਨਕਾ
ਨਹੀਂ ਉਹ ਬਾਤ ਵੀ ਹੈ ਬਟ ਫਿਰ ਵੀ ਦੇਖਾ ਜਾਏ ਨਾ ਇੰਡੀਆ ਮੇ ਬੀ ਇੰਡੀਆ ਮੇ ਮੁਝੇ ਜੇ ਟੋਪ ਖੂਬਸੂਰਤ ਕੋਈ ਜਗਾ ਲਗਤੀ ਹੈ ਵੋ ਮੁਝੇ ਕਸ਼ਮੀਰ ਲਗਤੀ ਉਸ ਕੇ ਬਾਅਦ ਮੁਝੇ ਪੰਜਾਬ ਅੱਛਾ ਲੱਗਤਾ ਐ। ਤਾਂ ਉਸਕੇ ਬਾਅਦ ਮੁਝੇ ਇੰਡੀਆ ਮੈਂ ਗੋਵਾ ਅੱਛਾ ਲਗਤੈ। ਉਸਕੇ ਬਾਅਦ ਫਿਰ ਜਾ ਕੇ ਮੁਜੇ ਫੋਰਨ ਪਸੰਦ ਆ ਮੁਜੇ ਸਕੋਟਸਲੈਂਡ। ਇਡਨ ਬਰਾ
ਜੀ ਪਸੰਦ ਤੋਂ ਬੜੀ ਹੈਤੀ ਮੈਂ ਮੈਂ ਕਿਆ ਪਸੰਦ ਤੋਂ ਬੜੀ ਬੇਹਰੀਨ ਹੈ।
ਹਾਂ ਹਾਂ। ਮੁ ਮੁਝੇ ਬਹੁਤ ਮੁਜੇ ਮੇਰੀ ਫੁੱਲ ਫੈਵਰੇਟ ਪਲੇਸ ਹੈ। ਅ ਨੀ ਅਬ ਨੀ ਅਬੀ ਸਕੋਚਲੈਂਡ ਇਡਨ ਬਰਾ ਮੈਂ ਗਿਆ ਨਈ ਹੁੰ ਬਟ
ਹੁੰ
ਐ ਮੇਰਾ ਸਪਨਾ ਕਿ ਮੈਂ ਏਕ ਦਿਨ ਸਕੋਚਲੈਂਡ ਹਿਡਨਵਰਕ ਘੁਮੂਗਾ।
ਜੀ ਵਾਏਗੁਰੂ।
ਬੌਤ ਬੌਤ ਖੂਬਸੂਰਤ, ਖੂਬਸੂਰਤ ਜਗਾ ਐ। ਠੰਡਾ ਹੈ ਔਰ ਸਾਇਲੈਂਸ ਹੈ ਬੌਤ ਮਜ਼ਾ ਆਤਾ ਹੈ ਕਿਉਂਕਿ ਜੋ ਵੀ ਲੋਕ ਗਿਆ ਨਾ ਹਿਡਨਵਾਸ ਕੋਸਲੈਂਡ ਘੁਮਨੇ ਕੇ ਲਿਏ ਉਸਨੇ ਤਰੀਫ ਹੀ ਕੀ ਕੈਤਾ ਯਾਰਕ ਜੇ ਵਰਲਡ ਮੇਂ ਕਹੀਂ ਜਾਣਾ ਤੋ ਪਹਿਲੇ ਸਕੋਚ ਲੈਂਡ ਹਿਡਨਬਰਾਜ ਜਾਓ। ਸਵਿਜ਼ਰਲੈਂਡ ਜਾਓ ਤੋ ਵਾਦੀਓ ਕਾ ਨਜ਼ਾਰਾ ਲਓ।
ਜੀ ਹਾਂ ਸਵਿਜ਼ਰਲੈਂਡ ਤਾਂ ਬੌਤ ਪਿਆਰਾ ਏ ਖੈਰ ਉਸ ਕੀ ਆਰਮੀ ਕੋ ਸੁਣਨਾ ਹੈ ਫੋਟੋਜ਼ ਵਗੈਰਾ ਦੇਖਤੇ ਹੈਂ।
ਜੇ ਬੰਦਾ ਲੰਡਨ ਸੇ ਬੈਠ ਜਾਏ ਨਾ ਟ੍ਰੈਨ ਪੇ ਤੋ
ਹੁੰ
ਨਜ਼ਾਰੇ ਦੇਖਤਾ ਦੇਖਤਾ ਜਾਏਗਾ।
ਜ ਬਹੁਤ ਖੂਬਸੂਰਤ ਜਗਾ ਹੈ ਬਸ ਇੰਡੀਆ ਮੈਂ ਸਭ ਅ ਅੱਛਾ ਹੈ ਲੇਕਿਨ ਯਹਾਂ ਪੇ ਕਿਆ ਹੈ ਨਾ ਕਿ ਥੋੜਾ ਸਾ ਬਸ ਕਿਆ ਬੋਲੇ?
ਨਈ ਨੈਚੁਰਲ ਚੀਜ਼ੋ ਪੇ ਇਤਨਾ ਧਿਆਨ ਨੀ ਲੋਗ ਦੇਤੇ। ਤੇ ਮਤਲ ਪੋਲੂਸ਼ਨ ਜ਼ਿਆਦਾ ਕਰ ਦੇਤੇ ਹੈ ਅੱਛਾ ਇਨਕੋ ਫਿਰ ਗੰਦਗੀ ਫੈਲਾਨੇ ਕਾ ਬਹੁਤ ਚੁੱਲ ਰਹਿਤਾ ਹੈ ਹਮਾਰੇ ਇਧਰ ਨਾਲੇ, ਨਦੀਆ ਐਸੇ ਇਤਨੇ ਗੰਦੇ ਏ ਨਾ ਬਾਰ ਕੇ ਨਾਲੇ, ਨਦੀਆਂ ਇਤਨੇ ਅੱਛੇ ਨਾ ਨਈ ਇੰਡੀਆ ਦੇ ਵੀ ਕੁਛ ਅ ਅੱਛੇ ਹੈ ਅੱਛੀ ਸਟੇਟਸ ਹੈ ਯਹਾ ਬਉਤ ਧਿਆਨ ਰੱਖਾ ਕਰਤੇ
ਮੈਂ ਵੇਖਿਆ ਹਾਂਜੀ।
ਠੀਕ ਐ ਜੀ ਓਕੇ ਓਕੇ
ਹਾਂ, ਹਾਂ ਠੀਕ ਆਂ